ਹੈਲੋ। ਹੈਲੋ। ਹਾਂਜੀ, ਸਤਿ ਸ੍ਰੀ ਅਕਾਲ ਜੀ। ਹੋਰ ਖਿਆਲ ਕੀ ਕਰਦੇ ਸੀ, ਬਸ ਵਧੀਆ-ਵਧੀਆ। ਤੁਸੀਂ ਸੁਣਾਓ?
ਬਸ ਜੀ, ਕਿਰਪਾ ਜੀ, ਹਾਂਜੀ।
ਹੂੰ, ਹੋਰ ਕੀ ਕਰ ਅਸੀ ਹੋ ਗਿਆ ਨਾਸ਼ਤਾ-ਪਾਣੀ।
ਹਾਂਜੀ, ਨਾਸ਼ਤਾ ਕਰ ਲਿਆ ਜੀ।
ਅੱਛਾ-ਅੱਛਾ, ਹੋਰ ਹੁਣ ਦੁਪਹਿਰ ਦੀ ਤਿਆਰੀ।
ਬੱਸ। ਤਿਆਰੀ ਕਰਨ ਬੱਚੇ ਤਿਆਰ ਹੋਏਦੇ ਨੇ ਕਹਿੰਦੇ ਕਿ ਆਪਣਾ ਪਾਊਂਟਾ ਸਾਹਿਬ ਜਾਣਾ।
ਅੱਛਾ-ਅੱਛਾ ਵਧੀਆ-ਵਧੀਆ।
ਹਾਂਜੀ, ਸਾਡੇ ਨੇੜੇ ਹੀ ਹੈਗਾ ਆਪਣਾ ਸੱਠ ਕਿਲੋਮੀਟਰ। ਹਿਮਾਚਲ ਵਿੱਚ ਪੈਂਦਾ, ਪਾਊਂਟਾ ਸਾਹਿਬ ਗੁਰਦੁਆਰਾ।
ਅੱਛਾ।
ਹਾਂਜੀ-ਹਾਂਜੀ, ਉਹ ਉੱਥੋਂ ਦੀ ਤਿਆਰੀ ਕਰ ਰਹੇ ਬੱਚੇ ਕਹਿੰਦੇ ਚਲੋ ਛੁੱਟੀਆਂ ਹੈਗੀਆਂ ਨਾਲ ਮੌਸਮ ਵਧੀਆ ਹੋਆਦਾ।
ਅੱਛਾ-ਅੱਛਾ।
ਹਾਂਜੀ-ਹਾਂਜੀ ਉਹ
ਹੋਰ।
ਗੁਰਦੁਆਰਾ ਏਤਿਹਾਸਿਕ ਅਸਥਾਨ
ਅੱਛਾ-ਅੱਛਾ ਹੂੰ ਬਹੁਤ-ਬਹੁਤ ਸੁਣਿਆ ਅਸੀਂ ਗਏ ਵੀ ਹਾਂ ਇੱਕ-ਦੋ ਵਾਰ।
ਹਾਂਜੀ।
ਹੋਰ, ਕੀ ਇਤਿਹਾਸ ਮਾੜਾ ਜਿਹਾ ਕਰੋਗੇ?
ਹਾਂਜੀ-ਹਾਂਜੀ, ਉਹ ਸਥਾਨ ਆਨ ਤੇ ਮਹਾਰਾਜ ਕਿੰਨਾ ਸਮਾ ਰਹੇ ਨੇ ਉੱਥੇ
ਹੂੰ ਹੈਲੋ।
ਹਾਂਨ
ਹੈਲੋ।
ਗੋਬਿੰਦ ਸਿੰਘ ਮਹਾਰਾਜ ਇੱਥੇ ਕਾਫੀ ਸਮਾ ਰਹੇ ਨੇ ਇੱਥੇ ਜਦੋਂ ਮਰ ਬਾਣੀ ਵੀ ਹੈਲੋ
ਉਹ ਨਾ ਰਹੇ ਤੁਹਾਡੀ ਆਵਾਜ਼ ਨਾ ਆ ਰਹੀ ਆ ਰਹੀ ਆਵਾਜ਼ ਆ ਰਹੀ ਤੁਹਾਡੀ ਹਾਂ-ਹਾਂ। ਹੂੰ
ਬੜਾ ਸੋਹਣਾ ਸਥਾਨ ਹੈਗਾ। ਇੱਥੇ ਪਾਉਂਟਾ ਸਾਹਿਬ ਦਾ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਰਹੇ ਨੇ ਕਾਫੀ ਸਮਾਂ, ਹਾਂਜੀ।
ਹੂੰ ਅੱਛਾ
ਹਾਂ ਇੱਥੇ ਨਾਲ ਹੀ ਇਹਦੇ ਗੁਰਦੁਆਰੇ ਦੇ ਬੈਗ ਸਾਈਡ ਈ ਯਮੁਨਾ ਬਹਿੰਦੀ ਐ।
ਅੱਛਾ
ਹਾਂਜੀ ਹਾਂ
ਹੂੰ ਦੇਖੀ ਅਸੀਂ ਨਾ, ਹਾਂ ਦੇਖਿਆ ਉਥੇ ਹਾਂ, ਅੱਛਾ-ਅੱਛਾ।
ਹਾਂਜੀ ਹਾਂਜੀ
ਹੂੰ ਹੋਰ, ਅੱਛਾ-ਅੱਛਾ ਸਾਰੇ ਇੱਥੇ ਆ ਕੇ ਆਪਣਾ ਹੂੰ
ਹਾਂਜੀ ਇੱਥੇ ਮਹਾਰਾਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਕਵੀ ਹੁੰਦੇ ਸਨ ਬਵੰਜਾ ਕਵੀ ਹੁੰਦੇ ਸਨ ਉਹਨਾਂ ਕੋਲੋਂ।
ਅੱਛਾ
ਹਾਂ ਕਵੀਆਂ ਕੋਲ ਮਹਾਰਾਜ ਫਿਰ ਕਵਿਤਾਵਾਂ ਸੁਣਦੇ ਸਨ ਓਹਨਾਂ ਨੂੰ ਭੇਟਾਵਾਂ ਬੜੀਆਂ ਦਿੰਦੇ ਸਨ।
ਅੱਛਾ
ਹਾਂ ਬੜਾ ਸਤਿਕਾਰ ਕਰਦੇ ਸਨ। ਕਵੀਆਂ ਦਾ ਮਹਾਰਾਜ, ਹਾਂਜੀ ਹੈ। ਤੇ ਇੱਥੇ ਹੀ ਮਹਾਰਾਜ ਪੰੰਘਾਣੀ ਦੀ ਜੰਗ ਲੜੀ ਸੀ ਨਾਂ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਭੰਗਾਣੀ ਦਾ ਯੁੱਧ ਹੋਇਆ ਜਦੋਂ ਤੇ ਫਿਰ ਉਹ ਯੁੱਧ ਵਿੱਚ ਸਨ ਜਦੋਂ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ।
ਅੱਛਾ-ਅੱਛਾ। ਉਹ ਵੀ ਕਹਿੰਦੇ ਨੇ ਸ਼ਾਇਦ ਇੱਥੇ ਨੇੜੇ-ਤੇੜੇ ਹੀ ਅੰਬਾਲੇ ਕੋਲ ਉਹਨਾਂ ਦਾ ਮਤਲਬ ਹੈਗਾ ਵੇ, ਕੋਈ ਗੁਰਦੁਆਰਾ ਹੈਗਾ ਉੱਥੇ ਵੀ ਅੰਬਾਲੇ ਦੇ ਆਸ-ਪਾਸ।
ਅੰਬਾਲੇ ਕੋਲ ਤੇ ਪੰਜੋਖੜਾ ਸਾਹਿਬ ਗੁਰਦੁਆਰਾ ਜੀ।
ਨਹੀਂ-ਨਹੀਂ ਉਸ ਤੋਂ ਇਲਾਵਾ ਵੀ ਕੋਈ ਗੁਰਦੁਆਰਾ ਹੈਗਾ ਜੇ, ਉੱਥੇ ਸ਼ਾਇਦ ਨਾਨਕੇ ਨੇ।
ਅੱਛਾ ਲਖਨੌਰ ਸਾਹਿਬ ਹਾਂਜੀ-ਹਾਂਜੀ। ਹਾਂ ਲੱਖ
ਹਾਂ ਅੱਛਾ-ਅੱਛਾ ਹਾਂ ਮੈਂ ਕਿਹਾ ਨਾ ਇੱਥੇ ਕੁਛ ਹੈ ਹੂੰ ਬਈ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਾਲ ਬਾਅਦ ਕਹਿੰਦੇ ਨੇ ਆਪਣੇ ਮਤਲਬ ਪੁੱਤਰ ਨੂੰ ਦੇਖਿਆ ਸੀ। ਇੰਝੇ ਕੁਛ ਹੀ ਹੈਨਾ ਇੰਝੇ ਕੁਛ ਇਤਿਹਾਸ ਹੈਗਾ
ਨਹੀਂ ਉਹ ਗੁਰਦੁਆਰਾ ਲਖਨੌਰ ਸਾਹਿਬ ਇਹ ਨਾ ਉਹ ਤੇ ਇੱਕ ਆਪਣਾ ਗੁਰੂ ਗੋਬਿੰਦ ਮਹਾਜ ਦੇ ਨਾਨਕਾ ਪ੍ਰਵਾਰ ਏ
ਹਾਂ ਹਾਂ ਨਾਨਕੇ ਹਾਂ ਨਾਨਕੇ ਪਿੰਡ ਨੇ ਉਹਨਾਂ ਦੇ
ਪਿੰਡ ਸੀ ਨਾ ਲੱਖ ਨੌਰ ਕਾਫੀ ਸਮਾਂ ਉਹ ਮਹਾਰਾਜ ਉੱਥੇ ਰਹੇ ਗੁਰੂ ਗੋਬਿੰਦ ਸਿੰਘ ਮਹਾਰਾਜ
ਹੂੰ
ਹਾਂਜੀ ਹਾਂਜੀ ਹੋਰ ਕਦੇ ਤੁਸੀਂ ਦਰਸ਼ਨ ਨਹੀਂ ਕੀਤੇ ਗਏ ਉੱਥੋਂ ਦੇ
ਨਹੀਂ ਨਹੀਂ ਉਹ ਉੱਥੇ ਨਹੀਂ ਗਏ ਹੋਏ ਅਸੀਂ ਉਥੇ ਤਾਂ ਹੀ ਮੈਨੂੰ ਮੈਂ ਕਿਹਾ ਮੈਂ ਪੁੱਛਾਂਗੀ। ਤੁਹਾਨੂੰ ਵੀ ਮੈਨੂੰ ਕੱਚਾ ਪੱਕਾ ਲੱਗ ਰਿਹਾ ਸੀ ਵੀ ਉਥੇ ਕੋਈ ਨਾਨਕਾ ਪਿੰਡ ਇੰਝੇ ਕਰਕੇ ਕੁਛ ਹੈਗਾ ਹੈ ਗੁਰਦੁਆਰਾ ਹੈ। ਉਥੇ
ਅੰਬਾਲਿਕ ਜੋ ਤਿੰਨ ਗੁਰਦੁਆਰੇ ਇੱਕ ਮੰਜੀ ਸਾਹਿਬ ਗੁਰਦੁਆਰਾ ਹੈ ਉਹ ਹੈਗਾ। ਹਰਗੋਬਿੰਦ ਸਾਹਿਬ ਜੀ ਦਾ ਛੇਵੇਂ ਪਾਤਸ਼ਾਹ ਦਾ ਤੇ ਇੱਕ ਅੱਠ ਅੱਠਵੇਂ ਪਾਤਸ਼ਾਹ ਦਾ ਵੀ ਗੁਰਦੁਆਰਾ ਹੈਗਾ
ਅੱਛਾ ਹੂੰ ਉੱਥੇ ਤਾਂ ਅਸੀਂ ਗਏ ਹੋਏ ਹਾਂ ਹਾਂ ਉੱਥੇ ਤਾਂ ਅਸੀਂ ਗਏ ਹੋਏ ਹਾਂ।
ਉੱਥੇ ਤੇ ਮਹਾਰਾਜ ਹਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਗੂੰਗੇ ਦੇ ਸਿਰ ਤੇ ਛੜੀ ਰੱਖ ਕੇ ਉਹਨੂੰ ਬੁਲਵਾ ਦਿੱਤਾ ਸੀ।
ਛੜੀ ਹਾਂ।
ਹਾਂ ਉਹ ਜਨਮ ਤੇ ਵਿਚਾਰਾ ਗੁੰਗਾ ਬਹਿਰਾ ਸੀ ਸੁਣਦਾ
ਨਾ ਬੋਲਦਾ ਸੀ
ਉੱਥੇ ਮਹਾਰਾਜ ਨੇ ਫਿਰ ਉਹਨੂੰ ਛੜੀ ਰੱਖ ਕੇ ਉਹਦੇ ਗੀਤਾ ਦੇ ਉਪਦੇਸ਼ ਕਰਵਾਏ ਸਨ।
ਅੱਛਾ ਅੱਛਾ
ਹਾਂ ਉਹ ਬੋਲਣ ਲੱਗ ਗਿਆ ਸੀ ਸੁਣਨ ਲੱਗ ਗਿਆ ਸੀ ਉੱਥੇ ਤੇ ਫੇਰ ਸੰਗਤ ਬਹੁਤ ਜਾਂਦੀ ਉੱਥੇ ਸਰੋਵਰ ਬੜਾ ਵੱਡਾ ਬਣਿਆ ਉੱਥੇ ਸੰਗਤ ਇਸ਼ਨਾਨ
ਹਾਂ ਸਰੋਵਰ ਹੈ। ਨਾ ਇਸ਼ਨਾਨ ਕਰਦੇ ਨੇ ਹੂੰ
ਤੇ
ਅੱਛਾ- ਅੱਛਾ ਉਹ ਵੀ ਸੰਡੇ ਦੀ ਹੈ।
ਹਾਂਜੀ ਆਣਾ ਚਾਹੀਦਾ।
ਅੱਛਾ।
ਸੰਡੇ ਤੇ ਸੰਡੇ ਹੁੰਦਾ ਹਾਂਜੀ।
ਹੂੰ, ਅੱਛਾ- ਅੱਛਾ।
ਹਾਂ, ਤੁਸੀਂ ਜਾਓ ਦਰਸ਼ਨ ਕਰੋ।
ਹੂੰ ਕੋਈ ਨੀ ਜਾਵਾਂਗੇ ਅਸੀਂ ਜ਼ਰੂਰ ਹੂੰ।
ਹਾਂਜੀ- ਹਾਂਜੀ।
ਹੋਰ ਤੁਸੀਂ ਸੁਣਾਓ, ਆਓ ਸਾਡੇ ਕੋਲ ਕਿਸ ਦਿਨ।
ਹਾਂਜੀ- ਹਾਂਜੀ ਜ਼ਰੂਰ ਲਾਵਾਂਗੇ ਚੱਕਰ ਹਾਂਜੀ।
ਹੋਰ ਆਓ ਕਿਸੇ ਦਿਨ ਹੋਰ ਸ ਸ ਸਭ ਸਭ ਠੀਕ ਸਭ ਵਧੀਆ। ਹਾਂ, ਸਭ ਵਧੀਆ ਬਾਕੀ ਤੁਸੀਂ ਸੁਣਾਓ। ਅੱਛਾ- ਅੱਛਾ ਅੱਛਾ- ਅੱਛਾ ਹਾਂ ਜਾਂਦੇ ਨਾ ਹੂੰ। ਅੱਛਾ- ਅੱਛਾ ਸ਼ੌਕ ਹੁੰਦਾ ਨਾ ਇੱਕ ਸੇਵਾ ਦਾ ਸ਼ੌਕ ਹੁੰਦਾ ਜੇ
ਹਾਂ ਵੀ ਬੜੇ ਚੰਗੇ ਭਾਗ ਹੋਣ ਤਾਂ ਸੇਵਾ ਮਿਲਦੀ ਹੈ।
ਹਾਂ, ਨਹੀਂ ਤੇ ਨਹੀਂ ਮਿਲਦੀ ਜੇ
ਦੁਨੀਆਂ ਸਾਰੀ ਘੁੰਮਦੀ ਪਈ ਹੈ ਕੋਈ ਕਿੱਥੇ ਜਾਂਦਾ ਕੋਈ ਕਿੱਥੇ ਜਾਂਦਾ।
ਕਿੱਥੇ ਜਾਂਦਾ ਹਾਂ। ਇਹ ਵੀ ਵੇਖੋ ਨਾ ਬਾਰਸ਼ ਆਂਦੀ ਪਈ ਸੀ। ਸਵੇਰ ਦੀ ਅਸੀਂ ਕਿਹਾ ਚਲੋ ਅੱਜ ਗੁਰਦੁਆਰੇ ਮੱਥਾ ਟੇਕ ਕੇ ਆਂਦੇ ਹਾਂ, ਸਵੇਰ ਦੀ ਬਾਰਿਸ਼ ਆ ਰਹੀ ਹੈ ਹੁਣ ਥੋੜ੍ਹੀ ਦੇਰ ਬਾਰਿਸ਼ ਰੁਕੀ ਹੈ। ਅੱਜ ਤੇ ਬੜਾ ਬੱਦਲ ਸੀ। ਬੜਾ ਮੀਂਹ ਸੀ ਅੱਜ ਤੇ।
ਨਹੀਂ, ਗਰਮੀ ਬਹੁਤ ਸੀ ਨਾ ਥੋੜਾ ਠੰਢਾ ਹੋ ਗਿਆ ਮੌਸਮ ਵਧੀਆ ਹੋ ਗਿਆ ਸਗੋਂ।
ਬਿਨਾਂ ਪੱਖੇ ਦੇ ਬੈਠਾ ਜਾਂਦਾ ਬ ਅੱਛਾ ਲੱਗ ਰਿਹਾ।
ਹਾਂਜੀ ਮੀਂਹ ਤੋਂ ਪਿੱਛੇ ਬੜੀ ਗਰਮੀ ਪਈ ਹੈ।
ਗਰਮੀ ਬੜੀ
ਹਾਂਜੀ ਮੰਮੀ ਨਹੀਂ ਅਜੇ ਹੈ ਮੌਸਮ ਤੁਮ ਅਜੇ ਗਰਮੀ ਆ ਪਏਗੀ ਅਜੇ ਹੋਰ।
ਹਮ।
ਕਿਉਂਕਿ ਜੇ ਹੇਠ ਦਾ ਮਹੀਨਾ ਚੱਲ ਰਿਹਾ ਗੋਹਾੜ ਦਾ ਮਹੀਨਾ ਫਿਰ ਸਾਵਣ ਆਏਗਾ ਫਿਰ ਬਾਰਿਸ਼ ਆਏਗੀ।
ਹਾਂ, ਫੇਰ
ਹਾਂਜੀ। ਜੀ ਹਾਂਜੀ, ਕਿਉਂ ਗਰ -ਗਰਮੀ ਬ- ਬਚ ਕੇ ਰਹਿਣਾ ਚਾਹੀਦਾ ਗਰਮੀ ਤੋਂ ਲੂ ਵੀ ਲੱਗਦਾ।
ਬੜਾ ਗਰਮੀ ਚ ਹੋਰ ਗਰਮੀ ਚ ਬੜਾ ਪਰੇਸ਼ਾਨ ਹੋ ਜਾਂਦਾ ਹੁੰਦਾ। ਪੈਸੇ ਵੀ ਕੰਮ ਨੀ ਕਰਦੇ ਪੈਸੇ
ਹਮ।
ਅਸੀਸੀਂ ਬੁ ਕੋਈ ਵੀ ਕੰਮ ਨਹੀਂ ਕਰਦੇ।
ਹਾਂਜੀ ਗਰਮੀ ਜ਼ਿਆਦਾ ਹੋਵੇ ਨਾ ਉਹ ਵੀ ਵਿਚਾਰੇ ਬਹਿ ਜਾਂਦੇ ਨੇ ਵਿਚਾਰੇ ਗਰਮ ਹੋਵੇ।
ਉਹੀ ਤੇ ਕਹਿੰਦੇ ਐਮ ਸੀ ਗਿਰ ਜਾਂਦਾ ਸੀ ਇੰਨੀ ਗਰਮੀ ਸੀ। ਉਹ ਤੋਂ ਫੇਰ ਬ ਬੱਚੇ ਪਰੇਸ਼ਾਨ ਕਰ ਫਿਰ ਕਿਸ ਟਾਈਮ ਰਾਤੀ ਲਾਈਟ ਚਲੀ ਜਾਣੀ।
ਹਾਂਜੀ - ਹਾਂਜੀ, ਮ
ਬੱਚਾ ਵੀ ਤੇ ਹਾਂ
ਹਾਂ, ਹਜੀ -ਹਾਂਜੀ -ਹਾਂਜੀ ਚਲੋ ਕੋਈ ਨਾ ਮੌਸਮ ਸਗੋਂ ਠੀਕ, ਹੋ ਹੋ ਗਿਆ ਹੁਣ ਤੇ ਹਾਂਜੀ -ਹਾਂਜੀ -ਹਾਂਜੀ।
ਦਾ
ਆਵਾਜ਼ ਕੱਟ ਰਹੀ ਤੁਹਾਡੀ ਤਾਂ
ਪੁੱਛ ਨ ਮੈਂ ਕਿਹਾ ਮੈਂ ਦਸ ਤੇ ਮੈਂ ਕਿਹਾ ਪੁੱਛ ਨ ਤੁਹਾਨੂੰ ਫੂਟ ਵਗੈਰਾ
ਹਾਂਜੀ ਓਨਲਾਈਨ ਮੰਗਵਾ ਲਈ ਦੇ ਨੇ ਸੀਧੇ ਜ ਅਖਰੋਟ ਵੀ ਆਪ
ਅੱਛਾ- ਅੱਛਾ ਤੇ ਓਨ ਲਈਨ ਫਿਰ, ਮਤਲਬ ਤੁਾਨ ਸਹੀ ਮਤਲਬ ਆ ਜਾਂਦੇ ਕੁਟਿਟੀ ਸਾਰੀ ਓਦੀ ਅੱਛੀ ਹੰਦੀ। ਆਲੋ ਹੈਲੋ। ਹੈਲੋ।